ਹਾਂਜੀ। ਸਸ ਰੀ ਕਾਲ, ਕਿਵੇਂ ਠੀਕ ਹੋ ਜੀ?
ਹਾਂਜੀ, ਠੀਕ ਹੈਗੇ ਆ ਜੀ। ਤੁਸੀ ਸੁਣਾਓ, ਤੁਸੀ ਕਿਵੇਂ ਹੈਗੇ ਓ।
ਹਾਂਜੀ। ਮੈਂ ਵੀ ਠੀਕ ਐ ਜੀ। ਹੋਰ?
ਹੋਰ? ਕੀ ਕਰ ਰਏ ਸੀ ਤੁਸੀ?
ਬਸ ਕੁਸ਼ ਨੀ, ਬੇਟੇ ਨੂੰ ਸਕੂਲ ਚੋਂ ਲੈ ਕੇ ਆਈ ਸੀ ਗੀ, ਹੁਣ ਗਰਮੀ ਬਹੁਤ ਜਾਦਾ ਹੋਏ। ਪਈ ਏ ਬਾਰ।
ਹਾਂਜੀ, ਉਹ ਤੇ ਹੈਗੈ, ਮੈਂ ਵੀ ਬੇਟੇ ਨੂੰ ਸਕੂਲ ਲੈ ਕੇ ਆਈ ਸੀ ਗੀ। ਤੇ ਉਹੀ ਅੱਜ ਸਾਰੀ ਗੱਲਾਂ ਹੁੰਦੀਆਂ ਸੀ, ਅਸੀਂ ਰਸਤੇ ਚ ਗੱਲਾਂ ਕਰਦੇ ਆਏ। ਓ ਵੀ ਕਹ ਰਯਾ ਸੀ ਮੰਮੀ ਅੱਜ ਅੱਜ ਨਾ ਲੇਟ ਹੋ ਗਿਆ ਸੀ, ਅ ਮੈਨੂੰ ਨਾ ਸਕੂਲ 'ਚ ਨੀਂਦ ਆ ਆਂਦੀ ਸੀ ਤੇ ਮੈਂ ਕਿਹਾ ਦੇਖ ਕੈਂਦੀ ਦੇਖੋ ਤੁਸੀ ਗੇਟ ਦੇ ਅੰਦਰ ਐਂਟਰੀ ਤੇ ਕਰ ਲਈ ਸੀ ਟਾਈਮ ਚ ਪਰ ਇਹ ਹੈਗਾ ਹੈ ਕਿ ਤੁਸੀਂ ਪੰਜ ਮਿੰਟ ਪਹਿਲੇ ਹੋਰ ਅਗਰ ਜਾਓਗੇ ਤੇ ਤੁਸੀ ਹੰ ਆਰਾਮ ਨਾਲ ਆਪਣੀ ਕਲਾਸ ਚ ਬੈਠੋਗੇ ਏਵੇ ਤੁਹਾਨੂੰ ਦੌਰ -ਦੌਰ ਕੇ ਜਾਣਾ ਪਏਗਾ। ਕਹਿੰਦਾ, ਮੰਮੀ ਹਾਂਜੀ ਦੌਰ ਕੇ ਤੇ ਮੈਨੂੰ ਜਾਣਾ ਹੀ ਪਿਆ ਹੈਗਾ ਥੋੜਾ ਜਿਹਾ ਦੇਖੋ ਤੁਸੀ ਅਗਰ ਨਾ ਰਾਤ ਨੂੰ ਸਹੀ ਰਹੋਗੇ, ਤੁਸੀ ਅਪਣਾ ਟਾਈਮ ਸਿਰ ਸੋਓਗੇ ਅਪਣਾ ਟਾਈਮ ਸਰ ਉਠੋਗੇ ਇੱਕ ਡਿਸਪਲਿਨ ਮੈਨਰ ਤੁਸੀ ਰੱਖੋਗੇ, ਅਪਣੀ ਲਾਈਫ ਤਰੀਕੇ ਨਾਲ ਚਲਾਓਗੇ, ਬਿਲਕੁਲ ਅਨੁਸ਼ਾਸਨ ਨਾ ਧਿਆਨ ਰੱਖੋਗੇ ਤੇ ਅੱਗੇ ਆਣ ਵਾਲੇ ਟੈਮ ਚ ਏਹ ਤੁਹਾਨੂੰ ਹੀ ਫ਼ੈਦਾ ਤਰੇਗਾ। ਤੁਸੀ ਅੱਗੇ ਜਿਵੇਂ ਸਕੂਲ ਜਾਣਾ ਹੈ, ਫਿਰ ਉਸ ਤੋਂ ਬਾਦ ਤੁਸੀ ਕੋਲਜ ਜਾਣਾ ਹੈਗਾ ਏ। ਤੇ ਹ ਇਹ ਸਭ ਚੀਜ਼ਾਂ ਚ ਟਾਈਮ ਦਾ ਬਹੁਤ ਜਾਦਾ ਧਆਨ ਰੱਖਣਾ ਪੈਂਦੈ। ਤੁਸੀ ਹਰ ਚੀਜ਼ ਨੂੰ ਇਕ ਤਰੀਕੇ ਨਾਲ ਕਰੋ ਆਪਣਾ ਰਾਤੀ ਟੈਮ ਸਿਰ ਸੋਓ। ਫਿਰ ਸਵੇ ਸ ਟੈਮ ਸਿਰ ਉਠੋ ਆਪਣਾ ਅੱਧੇ ਕੰਮ ਰਾਤ ਤ ਨੂੰ ਕਰਲੋ ਥੋਰਾ ਜੇਆ ਫੇਰ ਐ ਨਾ ਅ ਤਰੀਕੇ ਨਾਲ ਸਾਰੀ ਚੀਜ਼ਾਂ ਹੁੰਦੀਐ, ਤੁਹਾਡਾ ਡਿਸਪਲਿਨ ਰਹਿੰਦਾ ਏ। ਏ ਇਕ ਤੁਸੀ ਇਕ ਆਰਾਮ ਨਾਲ ਇਸਦੇ ਉਤੇ ਆਪਣਾ ਪੂਰਾ ਜੀਵਨ ਜੇਰਾ ਹੈਗੈ ਆਰਾਮ ਨਾਲ ਬਿਤਾਓਗੇ। ਤੇ ਮੇਰਾ ਮੰਨਣਾ ਹੈਗਾ ਏ ਕਿ ਜਿੱਥੇ ਤਕ ਤੁਸੀ ਅਗਰ ਦੇਖੋ ਕਿ ਅਗਰ ਕੋਈ ਡਿਸਪਲਿਨ ਨਹੀਂ ਹੋਏਗਾ ਲਾਈਫ ਤੁਸੀ ਅਪਣਾ ਕੁਛ ਵੀ ਕਰੀ ਚੱਲੋ ਤੇ ਉਹ ਜ਼ਿੰਦਗੀ ਕਿੱਥੇ ਜਾ ਰਹੀ ਏ। ਕੁਛ ਨਹੀਂ ਕੋਈ ਉਹ ਮੈਂ ਤਾਂ ਨੀ ਰਹਿ ਜਾਂਦਾ ਹੈਗਾ ਨਾ, ਜਿਹਨੂੰ ਕਿਹਾ ਜਾਵੇ ਕੇ ਬਸ ਚਲੀ ਜਾ ਰਹੀ ਏ ਦੇਖੋ ਹੁੰਦਾ ਹੀ ਜਾ ਰਿਹਾ ਸਾਰਾ ਦਿਨ, ਐਸੇ ਹੀ ਜਾ ਰਿਹਾ ਹੈਗੈ। ਕੋਈ ਏਮ ਨਹੀਂ ਹੈਗਾ ਤੁਹਾਡਾ ਕਿ, ਤੁਸੀਂ ਤੁਹਾਡੀ ਲਾਈਫ ਕਿੱਥੇ ਜਾ ਰਹੀ ਏ। ਤੇ ਮੇਰੇ ਹਿਸਾਬ ਨਾਲ ਹਰ ਚੀਜ਼ ਦਾ ਇੱਕ ਡਿਸਿਪਲਿਨ ਹੋਣਾ ਚਾਹੀਦਾ ਹੈਗਾ ਹੈ।
ਹਾਂਜੀ ਹਾਂ, ਦੇਖੋ ਆਪਾਂ ਬੱਚਿਆਂ ਨੂੰ ਬਹੁਤ ਸਮਝਾਉਂਦੇ ਹਾਂ ਹਨਾ। ਪਰ ਬੱਚੇ ਨੇ ਜਿਹੜੇ ਉਹ ਨਾ ਸਮਝਦੇ ਹੀ ਨਹੀਂ ਹੈਗੇ ਅੱਜ ਕੱਲ੍ਹ ਦੇ ਬੱਚੇ ਜਿਹੜੇ ਹੁੰਦੇ ਨੇ। ਬੱਚੇ ਨੂੰ ਬੜਾ ਕਹੇ ਦਾ ਕਿ ਤੁਸੀਂ ਟਾਈਮ ਨਾਲ ਸੋਵੋ, ਟਾਈਮ ਨਾਲ ਖਾਣਾ ਖਾਓ, ਆਪਣੀ ਜਿਹੜੀ ਸਵੇਰ ਨੂੰ ਸਕੂਲ, ਕਾਲਜ ਜਾਣਾ ਤਾਂ ਆਪਣੀ ਰਾਤ ਨੂੰ ਸਾਰੀ ਤਿਆਰੀ ਕਰਕੇ ਪਵੋ। ਬੱਚੇ ਨੂੰ ਸਮਝਾਈ ਦਾ, ਪਰ ਬੱਚੇ ਕੀ ਹੈ ਨਾ ਇੱਕ ਕੰਨ ਵਿੱਚ ਦੀ ਪਾਉਂਦੇ, ਦੂਸਰੇ ਵਿੱਚ ਦੀ ਕੱਢ ਦਿੰਦੇ ਨੇ ਇਹ। ਉਹਨਾ ਇਹ ਹੁੰਦਾ ਕਿ ਬਸ ਇਹ ਤਾਂ ਏਦਾਂ ਈ ਕਹਿ ਰਹੇ ਨੇ ਅਸੀਂ ਕਰ ਲੈਣਾ, ਬਟ ਜਦੋਂ ਸੁਬਾਹ ਨੂੰ ਉਠਾਦੇ ਹਾਂ ਬੱਚੇ ਨੂੰ ਬੱਚੇ ਉੱਠਦੇ ਹੀ ਨੀ ਹੈਗੇ। ਇੰਨਾ ਜ਼ਿਆਦਾ ਮਤਲਬ ਕੇ ਬੋਲਣਾ ਪੈਂਦਾ, ਕਹਿਣਾ ਪੈਂਦਾ, ਉੱਠੋ ਉੱਠੋ ਉੱਠੋਪਰ ਨਈ। ਹਾਂਜੀ ਅਸੀਂ ਉੱਠ ਜਾਂਗੇ ਹਾਂਜੀ ਅਸੀ ੳਠ ਜਾਂਗੇ ਫੇਰ ਉਹ ਲੇਟ ਹੋ ਜਾਂਦੇ ਆ, ਕਈ ਵਾਰ ਕਿਸੇ ਦੀ ਬੱਸ ਨਿਕਲ ਜਾਂਦੀ ਆ ਕਈ ਵਾਰ ਕਿਸੇ ਦਾ ਖਾਣਾ ਰਹਿ ਜਾਂਦਾ। ਕੁਛ ਨਾ ਕੁੱਛ ਏਦਾਂ ਬੱਚਿਆਂ ਦੇ ਨਾ ਪ੍ਰੋਬਲਮ ਹੁੰਦੀ ਬੱਚੇ ਡਿਸਪਲਿਨ ਦੇ ਵਿੱਚ ਰਹਿਣਾ ਅੱਜ ਕੱਲ੍ਹ ਦੇ ਬੱਚੇ ਰਹਿ, ਪਸੰਦ ਹੀ ਨਹੀਂ ਕਰਦੇ। ਕਿਉਂ? ਮੇਨ ਕਾਰਨ ਹੈਗਾ ਫੋਨ, ਬੱਚੇ ਨਾ ਫੋਨ ਦੇਖ ਟਾਈਮ ਵੇਸਟ ਕਰਦੇ ਆਪਣਾ। ਜਿਹਦੇ ਕਰਕੇ ਉਹਨਾਂ ਨੂੰ
ਹਾਂਜੀ, ਹੈ ਮੈਂ ਤਾਂ ਇਹੀ ਕਹਿੰਦੀ ਹੈਗੀ ਬੱਚ ਬਚਾ ਹੋਏ, ਕੋਈ ਵੱਡਾ ਹੋਏ ਇਹ ਸਭ ਚੀਜ਼ਾਂ ਤੇ ਦੇਖੋ ਆਪਣੇ ਉੱਪਰ ਵੀ ਕਾਫ਼ੀ ਹੱਦ ਤੱਕ ਲਾਗੂ ਹੁੰ ਦਿਆਂ ਹੈਗੀਆਂ ਨੇ ਕਿ ਅਸੀਂ ਕਿੰਨਾ ਕੁ ਡਿਸਪਲਿਨ ਚ ਰਹਿੰਦੇ ਹੈਗੇ ਆ। ਤੇ ਅਗਰ ਅਸੀਂ ਖੁੱਦ ਨਹੀਂ ਰਹਾਂਗੇ ਤੇ ਸਾਡਾ ਬ ਬੱਚਾ ਸਾਨੂੰ ਹੀ ਦੇਖ ਕੇ ਅੱਗੇ ਵੱਧਦਾ ਹੈਗਾ, ਤੇ ਉਹਨਾਂ ਨੇ ਦੇਖਣਾ ਕਿ ਸਾਡੇ ਮਾਂ ਬਾਪ ਜੋ ਕਰ ਰਹੇ ਹੈਗੇ ਨੇ ਅਸੀਂ ਵੀ ਅੱਗੇ ਉਹੀ ਕਰਨਾ ਹੈਗੈ। ਇਸ ਲਈ ਅਗਰ ਬੱਚੇ ਨੂੰ ਅਸੀ ਆਨਾ ਤੇ ਖੁਦ ਨੂੰ ਡਿਸਿਪਲਿਨ ਚ ਆਨਾ ਏ। ਛੋਟੇ- ਛੋਟੇ ਕੰਮ ਤੋਂ ਸ਼ੁਰੂਆਤ ਕਰਨੀ ਏ, ਕਿ ਇਹ ਚੀਜ਼ ਦਸ ਮਿੰਟ ਦੇ ਅੰਦਰ ਤੁਸੀਂ ਇਹ ਕਰਨਾ ਏ। ਉਹਨਾਂ ਨੂੰ ਡਿਸੀਪਿਲਨ ਸਿਖਾਨਾ ਏ, ਕਿ ਹਾਂ ਤੁਸੀਂ ਆਪਣੇ ਕੰਮ ਨੂੰ ਕਿੰਨੀ ਦੇਰ ਦੇ ਅੰਦਰ ਕਰਨਾ ਏ, ਤੇ ਉਹਨੂੰ ਵੀ ਪਤਾ ਹੋਏਗਾ ਕਿ ਹਾਂ ਮੈਨੂੰ ਇਹ ਮਿਲਿਆ ਤੇ ਮੈਂ ਉਹਨੂੰ ਇੰਨੀ ਦੇਰ ਚ ਕਰਨਾ ਹੈਗਾ ਏ, ੳਸ ਚੀਜ ਨੂ ਉਹ ਵੀ ਸਿੱਖੇਗਾ। ਛੋਟੇ -ਛੋਟੇ ਕੰਮਾਂ ਤੋਂ ਹੀ ਅਗਰ ਅਸੀਂ ਸ਼ੁਰੂਆਤ ਕਰਾਂਗੇ ਤੇ ਉਹ ਬੱਚਾ ਕਦੋਂ ਸਿੱਖ ਜਾਏਗਾ ਅਸੀਂ ਕੁਦ ਵੀ ਨਹੀਂ ਸਮਝ ਪਾਵਾਂਗੇ ਛੋਟੀ ਛੋਟੀ ਚੀਜ਼ਾਂ ਤੋਂ ਸ਼ੁਰੂ ਕਰਨਾ ਪੈਂਦਾ ਹੈਗਾ।
ਪਰ ਉਹੀ ਗੱਲ ਏ ਨਾ ਭੈਣ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਰ ਕੀ ਹੁੰਦਾ ਇੱਕ ਫੈਮਿਲੀ ਦੇ ਵਿੱਚ ਇੱਕ ਮੈਂਬਰ ਦੇ ਬਣਾਏ ਡਿਸਪਲਿਨ ਨੀ ਬਣਦਾ ਹੁੰਦਾ। ਜੇ ਮਤਲਬ ਕਿ ਆਪਾਂ ਫਾਦਰ ਮਦਰ ਦੋਨੋ ਕਾਰਨ ਹਨਾ ਇਸ ਚੀਜ਼ ਨੂੰ ਤਾਂ ਫਾਦਰ ਮਦਰ ਦੋਨੋ ਹੀ ਟਾਈਮ ਦੇ ਪੂਰੇ ਪਾਬੰਦ ਹੋਣ। ਪੂਰੇ ਆਪਣਾ ਡਿਸਪਲਨ ਅਨੁਸ਼ਾਸਨ ਦੇ ਵਿੱਚ ਰਹਿਣ ਤਾਂ ਫੇਰ ਉਹਨਾਂ ਨੂੰ ਦੇਖ ਕੇ ਹੀ ਬੱਚੇ ਉਸ ਤਰ੍ਹਾਂ ਮਤਲਬ ਆਪ ਵੀ ਫੋਲੋ ਕਰਦੇ ਆ ਬੱਚੇ ਕਿ ਹਾਂ ਸਾਡੇ ਮਦਰ ਇਸ ਤਰ੍ਹਾਂ ਸਾਡੇ ਫਾਦਰ ਇਸ ਤਰ੍ਹਾਂ ਅਸੀਂ ਵੀ ਏਦਾਂ ਹੀ ਰਹੀਏ ਹਨਾ ਤੇ ਮਤਲਬ ਕਿ ਜੇ ਦੋਨਾਂ ਦੇ ਵਿੱਚ ਇੱਕ ਜਾਣਾ ਵੀ ਡਿਸਪਲਿਨ ਦੇ ਵਿੱਚ ਨਹੀਂ ਹੈਗਾ ਤਾਂ ਬੱਚੇ ਨੂੰ ਥੋੜ੍ਹੀ ਕਹਿੰਦੇ ਹੁੰਦੇ ਪੰਜਾਬੀ ਦੇ ਵਿੱਚ ਸ਼ਹਿ ਮਿਲ ਜਾਂਦੀ ਆ। ਵੀ ਹਾਂ ਉਹ ਐਂ ਕਰ ਰਿਹਾ ਕੋਈ ਗੱਲ ਨੀ ਹਾਂਜੀ। ਵੀ ਉਹ ਐਂ ਕਰ ਰਿਹਾ ਤਾਂ ਕੋਈ ਗੱਲ ਨੀ, ਮੈਂ ਵੀ ਐਂ ਕਰ ਲੂੰਗੀ ਕੋਈ ਗੱਲ ਨੀ ਮੈਂ ਕਰ ਲੈਣਾ ਗਾ। ਇਹ ਚੀਜ਼ ਹੋ ਜਾਂਦੀ ਹੈ।
ਹਾਂਜੀ, ਹਾਂਜੀ। ਨਾਲੇ ਅ ਮੈਂ ਤੇ ਇਹੀ ਕਹਾਂਗੀ ਬੱਚਿਆਂ ਨੂੰ ਕਿ ਤੁਸੀਂ ਅਗਰ ਅਹ ਸਾਨੂੰ ਦੇਖ ਕੇ ਚੱਲ ਰਹੇ ਹੋ। ਤੇ ਸਾਨੂੰ ਦੇਖਣ ਦੇ ਨਾਲ ਨਾਲ ਤੁਸੀਂ ਆਪਣੇ ਆਪ ਨੂੰ ਵੀ ਉਸ ਚੀਜ਼ ਚ ਲੈ ਕੇ ਚੱਲੋ ਕਿ ਤੁਸੀਂ ਵੀ ਇੱਕ ਅ ਅਗਰ ਡਿਸਿਪਲਿਨ ਲਾਈਫ ਚਾਹੀਦੀ ਹੈਗੀ ਹੈ ਤੇ ਤੁਹਾਨੂੰ ਥੋੜਾ ਜਿਹਾ ਐਕਟਿਵ ਰਹਿਣਾ ਪਏਗਾ, ਤੁਸੀਂ ਜਿੰਨੇ ਜ਼ਿਆਦਾ ਐਕਟਿਵ ਰਹੋਗੇ ਤੁਸੀਂ ਉਤਨੇ ਜ਼ਿਆਦਾ ਡਿਸਲਪਨ ਇਹ ਹੁੰਦਾ ਨਾ ਕਿ ਬੰਦਾ ਨੇ ਕੰਮ ਕਰ ਲ ਥੋੜੀ ਦੇਰ। ਬੈਠ ਕੇ ਥੋੜ੍ਹੀ ਦੇਰ ਆਹ ਕਰ ਲਈਏ ਉਹ ਕਰ ਲਈਏ ਨਹੀਂ ਆਪਣੇ ਦਿਮਾਗ ਨੂੰ ਤੁਸੀਂ ਤੁਸੀਂ ਔਡਰ ਦਿੰਦੇ ਰਹਿਣਾ ਇਹ ਕੰਮ ਕਰ ਲਿਆ ਹੈ। ਮੈਨੂੰ ਇਹ ਕੰਮ ਕਰਨਾ ਏ, ਆਪਣੇ ਦਿਮਾਗ ਨੂੰ ਔਡਰ ਦੇਈ ਜਾਓਗੇ ਤੇ ਇੱਕ ਤੇ ਤੁਹਾਡਾ ਕੰਮ ਸਾਰਾ ਟਾਈਮ ਟੂ ਟਾਈਮ ਹੋਏਗਾ। ਇੱਕ ਦੂਸਰਾ ਤੁਸੀਂ ਅ ਇੱਕ ਡਿਸਲਿਪਨ ਜਿਹੜਾ ਫੋਲੋ ਕਰਦੇ ਚਲੋ ਕਿ ਹਾਂ। ਏ ਤੇ ਦਿਨ ਭਰ ਚ ਇੰਨਾ ਇਸ ਤਰੀਕੇ ਨਾਲ ਕਰਨਾ ਹੈਗਾ ਹੈ। ਇਹ ਤੁਸੀਂ ਇੱਕ ਰੂਟੀਨ ਬਣ ਜਾੇਗੀ ਨਾ ਤੇ ਹੌਲੀ ਹੌਲੀ ਹੌਲੀ ਹੌਲੀ ਬੰਨਾ ਉਸ ਚੀਜ ਨੂੰ ਅਪਣਾਉਂਦਾ ਹੈਗਾ ਕਿ ਹਾਂਜੀ, ਮੈਂ ਏਦਾਂ ਜ਼ਿਆਦਾ ਸਹੀ ਹੈਗਾ ਵਾਂ।
ਹਾਂਜੀ, ਹਾਂਜੀ।
ਇਹ ਚੀਜ਼ ਹੁੰਦੀ ਏ ਥੋੜਾ ਜਿਹਾ ਆਪਣੇ ਉਪ ਪਰ ਧਿਆਨ ਦੇਣਾ ਹੁੰਦਾ ਹੈ ਕਿ ਹਾਂ ਅਸੀਂ ਆਪਣੇ ਉੱਪਰ ਧਿਆਨ ਏ ਸਾਡਾ, ਗੋਲ ਕੀ ਹੈ ਲਾਈਫ ਦਾ ਅਸੀਂ ਕਿੱਥੇ ਪਹੁੰਚਣਾ ਹੈਗਾ ਏ ਇਹ ਜਦ ਤੁਸੀਂ ਡਿਜ਼ਿਟ ਨਿਯਮ ਰੱਖੋਗੇ ਤੇ ਤਦੀ ਹੋ ਸਕਦਾ ਹੈਗਾ ਕਿ ਹਾਂ ਥੋੜਾ ਜਿਹਾ ਲਾਈਫ ਡਿਸਪਲਿਨ ਹੁੰਦਾ ਏ ਤੇ ਤਦੀ ਇਹ ਸਭ ਚੀਜ਼ਾਂ ਹਾਸਿਲ ਹੁੰਦ।
ਹਾਂਜੀ ਹਾਂ ਹਾਂਜੀ। ਇਹ ਤਾਂ ਹੈ। ਹੁਣ ਜੇ ਆਪਾਂ ਡਿਸਪਲਿਨ ਦੀ ਗੱਲ ਕਰਦੇ ਹਾਂ ਜੇ ਹੁਣ ਇੱਕ ਅ ਮਦਰ ਤੇ ਲਾਈਏ ਮਦਰ ਖੁਦ ਬਰ
ਹਾਂਜੀ।
ਲੇਟ ਨਾਈਟ ਫੋਨ ਦੇਖਦੇ ਨੇਗੇ ਤਾਂ ਉਹ ਫਿਰ ਥਚ ਤੇ ਬਈ ਉਹਨਾਂ ਨੂੰ ਦੇਖ ਕੇ ਓਦਾਂ ਹੀ ਕਰਨਗੇ ਹਾਂ। ਜੇ ਹੁਣ ਫਾਦਰ ਆ ਫਾਦਰ ਦੇਖਦੇ ਤਾਂ ਫਾਦਰ ਨੂੰ ਹਾਂਜੀ, ਦੇਖ ਕੇ ਤਾਂ ਬੱਚਿਆਂ ਨੇ ਓਦਾਂ ਹੀ ਕਰਨਾ ਗਾ। ਵੀ ਮੈਂ ਵੀ ਹਾਂ ਪਾਪਾ ਦੇਖ ਰਿਹਾ, ਮੰਮੀ ਦੇਖ ਰਿਹਾ, ਅਸੀਂ ਕਿਉਂ ਪਿੱਛੇ ਰਹਿ ਜਾਈਏ, ਅਸੀਂ ਵੀ ਦੇਖਣਾ। ਫਿਰ ਉਹ ਕਿਤੇ ਨਾ ਕਿਤੇ ਮਤਲਬ ਕਿ ਬੱਚਿਆਂ ਦੇ ਜਿਹੜੇ ਡਿਸਪਲਨ ਦੇ ਵਿੱਚ ਫਾਦਰ ਮਦਰ ਦਾ ਰੋਲ ਹੁੰਦਾ ਹਨਾ। ਵੀ ਜੇ ਉਹ ਸਹੀ ਚੱਲਣਗੇ, ਤਾਂ ਬੱਚੇ ਆਪਣੇ ਆਪ ਹਾਂਜੀ, ਸਹੀ ਆਪਣੇ ਲਾਈਨ ਤੇ ਆਉਣਗੇ ਬੱਚੇ।
ਹਾਂਜੀ, ਨਾਲੇ ਐ ਚੀਜ਼ ਚੀਜ਼ ਹੁੰਦੀ ਹੈਗੀ ਏ ਨਾ, ਬੱਚਾ ਜੋ ਦੇਖਦਾ ਹੈ ਓ ਉਹੀ ਅਪ ਅਪਨੀ ਲਾਈਫ ਚ ਅੱਗੇ ਕਰਦਾ ਏ ਕਿ ਸਾਡੇ ਮਾਂ- ਬਾਪ ਕਰ ਰੇ ਅਸੀਂ ਵੀ ਕਰੀਏ। ਤੇ ਸਭ ਤੋਂ ਪੈਲਾਂ ਕੰਮ ਅਪਨੇ ਉੱਪਰ ਕੰਮ ਕਰਨ ਦੇ ਉੱਤੇ ਹੁੰਦਾ ਏ ਕਿ ਸਾਡਾ ਸੇਲਫ ਕਿੰਨਾ ਮਤਲਬ ਕੰਟਰੋਲ ਸਾਡੇ ਉੱਤੇ ਅਪਨਾ ਕਿੰਨਾ ਹੈਗੈ, ਅਪਨੇ ਆਪ ਨੂੰ ਅਸੀਂ ਕਿੰਨਾ ਕੰਟਰੋਲ ਕਰ ਕੇ ਚੱਲਦੇ ਹੈਗੇ ਆ ਤੇ ਅੱਜ ਅਸੀਂ ਆਪ ਕੰਟਰੋਲ ਕਰ ਲਾਂਗੇ ਤੇ ਸਾਡਾ ਬੱਚਾ ਵੀ ਸਾਨੂੰ ਅਸੀਂ ਦੇਖ ਕੇ ਓਈ ਸਿੱਖੇਗਾ ਕਿ ਮੰਮੀ- ਪਾਪਾ ਐ ਕਰਦੇ ਨੇ ਤੇ ਅਸੀਂ ਵੀ ਓਨਾਂ ਨੂੰ ਦੇਖ ਕੇ ਕੰਟਰੋਲ ਹੀ ਕਰਨਾ ਐ, ਜੋ ਉਨਾਂ ਦੀ ਲਾਈਫ ਐ ਹੁਨ ਅੱਜ ਅਸੀਂ ਐ, ਅਸੀਂ ਅਪਨੇ ਮਾਂ- ਬਾਪ ਨੂੰ ਦੇਖ ਕੇ ਚੱਲੇ ਹੈਗੇ ਐ ਕਿ ਓ ਕਿੱਦਾਂ ਕ-ਰਦੇ ਸੀਗੇ ਸਾਰੀ ਚੀਜ਼ਾਂ, ਠੀਕ ਐ ਤੇ ਉਨਾਂ ਦੀ ਬਹੁਤ ਸਾਰੀ ਚੀਜ਼ਾਂ ਅੱਜ ਅਸੀਂ ਜਦ ਓ ਚੀਜ਼ ਨਹੀਂ ਕਰ ਪਾਨੇ ਹੈਗੇ ਆ ਤੇ ਸਾਨੂੰ ਬੋਤ ਲੱਗਦੈ ਹੈਗਾ ਏ ਕਿ ਨਈ ਅਸੀਂ, ਓਸ ਹਿਸਾਬ ਨਾਲ ਨਹੀਂ ਚੱਲ ਪਾ ਰੇ ਹੈਗੇ, ਸਾਨੂੰ ਜਿਵੇਂ ਸਾਡੇ ਮਾਂ- ਬਾਪ ਨੇ ਸਿਖਾਇਆ, ਜੋ ਸਾਨੂੰ ਸੀਖ ਦਿੱਤੀ ਐ ਓ ਸਾਨੂੰ ਕਰਨੀ ਚਾਈਦੀ ਹੈਗੀ ਐ। ਹੂੰ- ਹਾਜੀ ਐ ਸਭ ਚੀ ਚੀਜ਼ਾਂ ਬਹੁਤ ਲੱਗਦੀਆਂ ਨੇ ਕਿ ਅਸੀਂ ਉਨਾਂ ਦੀ ਜੋ ਦੱਸੀਆਂ ਹੋਈਆਂ ਗਾਈਡ ਲਈਨਸ ਹੈ ਹੈਗੀਆਂ ਨੇ ਉਨੂੰ ਵੀ ਅਪਨਾਈਏ ਤੇ ਓ ਜਾਦਾ ਅੱਛਾ ਹੈਗਾ।
ਬਿਲਕੁਲ।
ਖੁੱਦ ਵੀ ਓਹੀ ਕਰੀਏ ਸਾਡੇ ਬੱ ਬੱਚੇ ਵੀ ਓਹੀ ਸਿੱਖਨਗੇ ਕਿਉਂਕਿ ਵੱਡਿਆਂ ਦੀ ਸਿਖਾਈ ਹੋਈ ਚੀਜ਼ ਓ ਕੋਈ ਗ਼ਲਤ ਨੀ ਓ -ਉਨਾਂ ਨੂੰ ਤਜੁਰਬਾ ਹੁੰਦਾ ਐ। ਉਨਾਂ ਨੇ ਏਕ ਸਮਾਂ ਬਿਤਾਇਆ ਹੁੰਦਾ ਹੈਗਾ ਤੇ ਉਨਾਂ ਦਾ ਜੋ ਚ -ਤਜੁਰਬਾ ਹ ਹੁੰਦਾ ਹੈਗਾ, ਓਹੀ - ਓ ਸਾਨੂੰ ਦੱਸਦੇ ਨੇ।
ਦੱਸਦੇ ਨੇ।
ਤੇ ਜੋ ਸਾਡਾ ਤਜੁਰਬਾ ਹੈਗਾ ਓ ਸਾਡੇ ਬੱਚੇ ਲੈਨਗੇ।
ਹਾਂਜੀ।
ਤੇ ਐ ਜ਼ਿੰਦਗੀ ਜੇੜੀ ਐ ਓ ਡਿਸੀਪਲਿਨ ਅਪਨੇ ਆਪ ਤੇ ਰਖਨਾ ਐਨਾ ਤਜੁਰਬਾ ਹੀ ਹੁੰਦਾ ਹੈਗੈ ਜੋ ਸਾਡੇ ਕੰਮ ਆਂਦੈ ਹੈਗੈ। ਓ ਕੈਂਦੇ ਨੇ ਟੈਮ ਸਿਰ ਕਰ ਲੋ, ਪੈਲੇ ਐ ਸਭ ਚੀਜ਼ਾਂ ਨਈ ਹੁੰਦੀਆਂ ਸੀਗੀਆਂ। ਪਰ ਹੁੰਦਾ ਸੀ- ਇਨਾਂ ਹੁੰਦਾ ਸੀਗਾ ਕਿ ਹਾਂਜੀ ਜੇੜੇ ਕੰਮ ਦੀ ਸ਼ੁਰੂਆਤ ਕਰ ਰੇ ਹੈਗੇ ਓ ਤ - ਤੁਸੀਂ ਟੈਮ ਸਿਰ ਕਰ ਲੋ। ਅੱਜ ਉਹੀ ਚੀਜ਼ ਹੋ ਗੀ ਏ ਕਿ ਹਾਂ ਡਿਸੀਪਲਿਨ ਹੋਨਾ ਚਾਈਦੈ। ਤੁਸੀਂ, ਜੋ ਚੀਜ਼ ਕਰ ਰੇ ਓ-ਓ ਤੁਸੀ ਕਰ ਰੇ ਓ ਉਨੂੰ ਤੁਸੀਂ ਟੈਂਮ ਸਿਰ ਕਰਨੈ।
ਹਾਂਜੀ, ਉਹੀ ਗੱਲ ਐ ਜੇ ਆਪਾਂ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਏ ਚੀਜ਼ਾਂ ਸਿਖਾਵਾਂਗੇ ਛੋਟੀ ਉਮਰ ਤੋਂ ਇੱਕ ਉਨਾਂ ਨੂੰ ਦੇਵਾਂਗੇ ਕਿ ਆ ਕੰਮ ਬੇਟਾ ਇੰਨੇ ਟੈਮ ਚ ਹੋ ਜਾਣਾ ਚਾਈਦੈ। ਤੁਸੀਂ ਏ ਕੰਮ ਕਰਨਾ। ਹਨਾ! ਫੇਰ ਹੀ ਮਤਲਬ ਵੱਡੇ ਹੋ ਕੇ ਬੱਚਿਆਂ ਦੀ ਹੈਬਿਟ ਬਣਦੀ।
ਹੋਰ ਸ਼ੁਰੂ ਤੋਂ ਈ ਜਦ ਤੁਸੀਂ ਏ ਕੈਂਦੇ ਨਾ ਕਿ ਅ ਮਿੱਟੀ ਦਾ ਘੜਾ ਵੇ ਤੇ ਉਨੂੰ ਜਿਸ ਰੂਪ ਚ ਢਾਲਾਂਗੇ ਓ ਉਸ ਰੂਪ ਚ ਢਲੇਗਾ, ਓ ਕੱਚਾ ਐ। ਤੇ ਓਨੂੰ ਜੇੜੀ ਸ਼ੇਪ ਦੇ ਲਾਂਗੇ ਓ ਓਹੀ ਸ਼ੇਪ ਚ ਆਏਗਾ।
ਆਏਗਾ ਹਾਂਜੀ-ਹਾਂਜੀ।
ਬੱਚੇ ਵੀ ਓਦਾਂ ਈ ਹੁੰਦੇ ਹੈਗੇ ਨੇ, ਹੁਣ ਸਾਨੂੰ ਸਾਡੇ ਮਾਂ ਬਾਪ ਨੇ ਜਿਸ ਰੂਪ ਚ ਟਾਲ ਜ ਅਸੀਂ ਉਸ ਰੂਪ ਚ ਢੱਲੇ ਹੋਏ ਹੈਗੇ ਆ ਉਨਾਂ ਨੇ ਸਾਨੂੰ ਚੰਗਾ ਈ ਦੱਸਿਆ ਹੈਗਾ ਐ।
ਹਾਂਜੀ ਆਪਾਂ ਜਿਸ ਤਰਾਂ ਆਪਾਂ ਚੰਗੇ ਹੋਵਾਂਗੇ, ਆਪਾਂ ਵੀ ਆਪਣੇ ਬੱਚਿਆਂ ਨੂੰ ਐਸੇ ਤਰਾਂ ਹੀ ਸ ਖਾਵਾਂਗੇ ਫੇਰ।
ਹਾਂਜੀ ਆਪਣੇ ਵੱਲੋਂ ਤੇ ਅੱਛਾ ਈ ਬੰਦਾ, ਹਰ ਮਾਂ ਬਾਪ ਆਪਣੇ ਬੱ ਚੇ ਨੂੰ ਅੱਛਾ ਈ ਸਿਖਾਂਦਾ ਹੈਗੈ ਕੀ ਓ ਅੱਛੇ ਤੋਂ ਅੱਛਾ ਓ ਅੱਜ ਸਾਡੇ ਕੋਲ ਐ ਕੱਲ ਨੂੰ ਨੌ ਨੌਕਰੀ ਕਰੇਗਾ ਕਿਤੇ ਵੀ ਜਾਏਗਾ ਤੇ ਹੰ ਸ਼ਾਬਾਸ਼ੀ ਓਨੂੰ ਈ ਮਿਲੇਗੀ ਓ ਇੱਕ ਨਾਲ ਓਦੇ ਨਾਲ ਸੰ, ਮਾਂ- ਬਾਪ ਦਾ ਵੀ ਰੋਲ ਆਂਦੈ ਕਿ ਕਿੰਨੇ ਅੱਛੇ ਸੰਸਕਾਰ ਦਿੱਤੇ ਹੈਗੇ ਨੇ ਬੱਚੇ ਨੂੰ ਕਿ ਜੋ ਐ ਸਭ ਚੀਜ਼ਾਂ ਓ ਅੱਛੇ ਤਰੀਕੇ ਨਾਲ ਕਰ ਰਿਐ।
ਕੋਈ ਗੇਟ ਨੋਕ ਕਰ ਰਿਐ ਕੋਈ ਆ ਗਿਆ ਮੈਂ ਥੋਂਨੂੰ ਫੇਰ ਗੱਲ ਕਰਦੇ ਆ ਜੀ ਹਾਂਜੀ ਠੀਕ ਐ ਜੀ ਸਸ ਸ੍ਰੀ ਕਾਲ ਓਕੇ ਸਸ